ਹੈਲੋ- ਹੈਲੋ ਹੈਲੋ
ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ,। ਸ ਸ੍ਰੀ ਵਧੀਆ- ਵਧੀਆ, ਅੱਜ ਕਿਵੇਂ, ਯਾਦ ਕਰ ਲਿਆ ਤੁਸੀਂ?
ਮੈਂ ਕਿਹਾ, ਚਲੋ ਬੈਠੇ -ਬੈਠੇ ਭੈਣ ਜੀ ਨੂੰ ਯਾਦ ਕਰੀਏ ਕੀ ਕਰ ਰਹੇ ਨੇ, ਭੈਣ ਜੀ ਅੱਜ ਕੱਲ?
ਬਹੁਤ ਟਾਈਮ ਬਾਅਦ, ਯਾਦ ਕੀਤਾ ਹੈ। ਕਿੱਥੇ ਗਏ ਦੇ ਸੀ ਤੁਸੀਂ? ਬੜਾ ਟਾਈਮ ਹੋ ਗਿਆ, ਗੱਲ ਇਹ ਨੀ ਕੀਤੀ
ਅਸੀਂ ਗਏ ਸੀਗੇ, ਬੱਚੇ ਬਸ ਵਕੇਸ਼ਨ ਹੈਗੀਆਂ ਸੀਗੀਆਂ, ਬੱਚੇ ਕਹਿੰਦੇ ਮਾਮਾ, ਚਲੋ ਕਿੱਧਰ ਘੁੰਮਣ ਚੱਲਦੇ ਹੈਗੇ ਆ ਮੈਂ ਕਿਹਾ, ਚਲੋ ਚਲੀਏ ਤੁਹਾਨੂੰ ਅੱਜ ਦਰਬਾਰ ਸਾਹਿਬ, ਘੁਮਾ ਕੇ ਲਿਆਦੇ ਆ ਬਸ ਉਧਰ ਗਏ ਹੋਏ ਸੀਗੇ ਬੱਚਿਆਂ ਨੂੰ ਲੈ ਕੇ। ਲਗਾ ਕੇ ਆਏ ਆ ਚੱਕ ਤਿੰਨ ਚਾਰ ਦਿਨ ਉੱਧਰ ਲੱਗ ਗਏ ਸਾਡੇ।
ਅੱਛਾ ਤਾਂ ਹੀ ਕਾਫੀ ਟਾਈਮ ਤੋਂ ਮੈਂ ਕਿਹਾ, ਕੋਈ ਫੋਨ ਨੀ ਆਇਆ ਕੁਛ ਯਾਦ ਨੀ ਕੀਤਾ। ਪਤਾ ਨੀ ਸ਼ਾਇਦ ਹੈਗੇ ਨੇ ਇੱਥੇ ਜਾਂ ਚਲੇ ਗਏ ਨੇ ਕਿਧਰੇ ਟੂਰ ਵਗੈਰਾ ਤੇ।
ਹਾਂ ਅਸੀਂ ਇੱਥੇ ਹੀ ਨਹੀਂ ਸੀਗੇ ਤਾਂ ਹੀ ਕਰਕੇ ਬਸ ਬੱਚਿਆਂ ਦੀ ਵਕੇਸ਼ਨ ਤੇ ਬੱਚੇ- ਕਹਿੰਦੇ ਮੰਮਾ ਛੁੱਟੀਆਂ ਨੇ ਚਲ ਚੱਲਦੇ ਆ ਕਿੱਥੇ ਘੁੰਮਣ ਚਲਦੇ ਆ। ਮੈਂ ਕਿਹਾ ਤੁਹਾਨੂੰ ਦਰਬਾਰ ਸਾਹਿਬ ਲੈ ਕੇ ਜਾਂਨੇ ਆਂ ਜੋ ਹੈਗੀ ਜਗ੍ਹਾ। ਹਾਂਜੀ ਫਿਰ ਬਸ ਉੱਥੇ ਗਏ ਸੀਗੇ ਤੁਸੀਂ ਵੀ ਗਏ ਹੋ ਦਰਬਾਰ ਸਾਹਿਬ? ਚਲ
ਹਾਂਜੀ ਹਾਂਜੀ ਅਸੀਂ ਵੀ ਆਏ ਸੀ ਅਹ ਦੋ ਤਿੰਨ ਦਿਨ ਤੇ ਫੇਰ ਅਸੀਂ ਵਾਪਸ ਬੱਚੇ ਬਸ ਕਹਿ ਰਹੇ ਸੀ ਲੈ ਕੇ ਚਲੋ, ਅਸੀਂ ਕਿਹਾ ਚਲੋ ਹੋਰ ਕਿੱਥੇ ਜਾਣਾ ਇੱਧਰ ਉਧਰ ਦਰਬਾਰ ਸਾਹਿਬ ਹੀ ਹੋ
ਹਮ ਹਾਂਜੀ ਹਾਂਜੀ ਉੱਥੇ ਹਮ ਕੀਤੇ ਦਰਸ਼ਨ ਫਿਰ ਅੰਦਰ ਜੋ ਸਵੇਰ ਦੇ ਦਰਸ਼ਨ ਹੁੰਦੇ ਨੇ ਉਹ ਤੇ ਬਹੁਤ ਅੱਛੇ ਹੁੰਦੇ ਨੇ। ਕਰਨ ਵਾਲੇ ਦਿਨ ਅਸੀਂ ਤੇ ਜਾ ਕੇ- ਪਹੁੰਚੇ ਆ ਅਸੀਂ ਤੇ ਜਾ ਕੇ ਪਹਿਲ ਇਸ਼ਨਾਨ ਕਰਕੇ ਦਰਸ਼ਨ ਕੀਤੇ ਅੰਦਰ।
ਹਾਂਜੀ ਹਾਂਜੀ ਉਹ ਤਾਂ ਹੈ ਹੀ ਏ ਨਜ਼ਾਰੇ ਨੇ। ਤੇ ਇਸ਼ਨਾਨ ਕਰਨ ਦੇ ਹਾਂਜੀ ਹਾਂਜੀ।
ਹੋਰ! ਗੁਰਦੁਆਰੇ ਵਗੈਰਾ ਗਏ ਉੱਥੇ ਹੋਰ ਵੀ ਗੁਰਦੁਆਰੇ ਗਏ ਸੀਗੇ?
ਹਾਂਜੀ ਹਾਂਜੀ ਬਸ ਅਸੀਂ ਉੱਥੇ ਗਏ ਸੀ ਸ਼ਹੀਦਾਂ ਸਾਹਿਬ ਗਏ ਸੀ ਜਿਹੜੇ ਮਤਲਬ ਉੱਥੇ ਨੇੜੇ ਨੇੜੇ ਹੈਗੇ ਨੇ। ਤੇ ਬਾਬਾ ਅਟਲ ਰਾਏ ਜੀ ਦਾ ਵੇ। ਸੰਤੋਖ ਸਰ ਸਾਹਿਬ ਵਗੈਰਾ ਬਿਬੇਕਸਰ ਸਾਹਿਬ ਹਾਂਜੀ ਬਸ ਇੱਥੇ ਨੇੜੇ ਗਏ ਸੀ। ਥੋੜਾ ਥੋੜਾ ਈ ਗਰਮੀ ਬਹੁਤ ਸੀ ਬਹੁਤ ਜ਼ਿਆਦਾ ਗਰਮੀ।
ਹਮ ਚੱਲਣਾ ਹੀ ਬਹੁਤ ਗਰਮੀ ਇਨੀ ਹੈਗੀ ਬੰਦਾ ਪੈਦਲ ਪੈਦਲ ਜਾਏ ਸਾਰਾ ਦਿਨ। ਪਸੀਨੇ ਛੁੱਟ ਹੁੰਦੇ ਨੇ ਬਹੁਤ ਬੱਚਿਆਂ ਨਾਲ ਵੈਸੇ ਔਖਾ ਹੋ ਜਾਂਦਾ ਵੇ।
ਬਿਲਕੁਲ ਬਿਲਕੁਲ ਬ ਗਰਮੀ ਬਹੁਤ ਹੈਗੀ ਏ।
ਹਮ ਗਏ ਸੀ ਬਾਬਾ ਟੱਲ ਰਾਇ ਸਾਹਿਬ ਜੀ ਦੇ ਤੇ ਉੱਥੇ ਤੁਸੀਂ ਦੇਖਿਆ ਤੇ ਉੱਥੇ ਜੋਤ ਹੈਗੀ ਏ।
ਹਾਂਜੀ ਹਾਂਜੀ ਉਹ ਬਿਲਕੁਲ ਉੱਪਰ ਜਾ ਕੇ। ਹਾਂ ਬੜਾ ਔਖਾ ਏ ਓ ਤੇ। ਸੀੜੀਆਂ ਨੌ ਮੰਜ਼ਿਲਾਂ ਉੱਪਰ ਜਾ ਕੇ ਬੱਸ ਹੋ ਜਾਂਦੀ ਏ ਹਮ।
ਅਸੀਂ ਵੀ ਗਏ ਸੀਗੇ, ਮੈਂ ਕਿਹਾ ਇੱਕ ਵਾਰੀ ਦੇਖ ਕੇ ਤੇ ਆਈਏ ਉੱਪਰ।
ਹਾਂਜੀ ਹਾਂਜੀ, ਅਸੀਂ ਵੀ ਗਏ ਸੀ ਇੱਕ ਵਾਰੀ ਗਈ ਆਂ ਫਿਰ ਮੈਂ ਕਿਹਾ ਹੁਣ ਦੁਬਾਰਾ ਨੀ ਬਸ ਮੱਥਾ ਟੇਕ ਲਿਆ ਦਰਸ਼ਨ ਕਰ ਲਏ ਦੁਬਾਰਾ ਨੀ। ਬਿਲਕੁਲ ਬਿਲਕੁਲ। ਬਿਲਕੁਲ ਬਿਲਕੁਲ ਦੁਬਾਰਾ ਨਹੀਂ ਜਾਣ ਦੀ ਹਿੰਮਤ ਪੈਂਦੀ ਪੂਰਾ।
ਨਹੀਂ
ਹਮ ਮਤਲਬ ਇੱਕ ਵਾਰ ਸੀੜੀਆਂ ਚਾੜ ਲਓ। ਮੰਜਿਲ ਤੇ ਪਹੁੰਚ ਕੇ ਦੂਸਰੀ ਮੰਜ਼ਿਲ ਪਹੁੰਚ ਕੇ ਬੰਦਾ ਕਹਿੰਦਾ ਵਾਪਿਸ ਵੀ ਨੀ ਜਾਣ ਜੋਗਾ ਜਦੋਂ ਉਹ ਉੱਪਰ ਵੀ ਨਹੀਂ ਜਾਣ ਜੋੋਗਾ ਉਹ ਹਿਸਾਬ ਹੋ ਜਾਂਦੈ ਉਹ।
ਆਂਦੀਆ ਸਗੋ ਸੋਖਾ
ਹਾਂ ਜਾਂਦਿਆਂ ਬਹੁਤ ਔਖਾ ਲੱਗਦਾ ਜੇ, ਬਹੁਤ ਔਖਾ ਮਤਲਬ ਨੌ ਬਿਲਕੁਲ ਬਸ ਪਹੁੰਚ ਪਹੁੰਚ ਤੇ ਜਾਂਦੈ। ਫਿਰ ਜਦੋਂ ਸਭ ਤੋਂ ਲਾਸਟ ਵਾਲੀ ਮੰਜ਼ਿਲ ਤੇ ਪਹੁੰਚਦਾ ਨਾ ਫੇਰ ਤੇ ਡਰ ਹੀ ਬਹੁਤ ਲੱਗਦਾ ਜੇ ਥੱਲੇ ਦੇਖ
ਹਾਂ ਹਮ
ਬਹੁਤ ਡਰ ਲੱਗਦੈ ਉੱਪਰੋਂ ਦੀ ਨੀਚੇ ਦੇਖੋ ਇੰਨਾ ਮਤਲਬ ਬਹੁਤ ਉੱਪਰ ਹੈਗਾ ਬਹੁਤ ਜ਼ਿਆਦਾ ਨਜ਼ਾਰਾ ਐਗਾ ਓ ਵੀ ਜਗਾ ਤੇ ਅਲੱਗ ਈ ਮਤਲਬ ਹਾਂ, ਓਥੇ ਹਰ ਜਗ ਜਿੱਥੇ ਮਰਜੀ ਚਲੇ ਜੋ ਹਰ ਜਗਾ ਦਾ ਅਪਨਾ ਅਲਗ ਈ ਨਜ਼ਾਰਾ ਐ
ਹਾਂਜੀ ਹਾਂਜੀ ਹਾਂਜੀ, ਹੋਰ ਕੀ ਹੋਥੇ ਸਵੇਰੇ ਈ ਬਸ ਬੱਸ ਵੀ ਚੱਲਦੀ ਐਗੀ ਏ ਗਏ ਸੀ ਸਾਰੇ ਗੁਰਦੁਆਰੇ ਵੱਸੇ ਘੁਮਾਂਦੀ ਓ ਬੱਸ ਈ ਘੁਮਾਂਦੀ ਸਾਰੇ ਗੁਰਦੁਆਰੇ
ਨਈ ਸਾਨੂੰ ਬੱਸ ਦਾ ਨੀ ਪਤਾ ਸੀ। ਅਸੀ ਨਾ ਸੀ ਅਪਨੇ ਆਪ ਈ, ਕਯੋਕਿ ਤੇ ਫੇਰ ਅਸੀ ਅ ਓਹੀ ਕੀਤਾ ਅਪਨਾ ਓਥੇ ਜੋ ਈ ਰਿਕਸ਼ਾ ਵਗੈਰਾ ਚੱਲਦੇ ਨੇ। ਅ ਮਯੂਰੀ ਵਗੈਰਾ ਸੀ ਓਹੀ ਕਾਰਕੇ ਚੱਲੇ ਗੇ ਸਾਨੂੰ ਪਤਾ ਨੀ ਸੀ ਕੀ ਓਥੇ ਬੱਸਿਸ ਵੀ ਚੱਲਦੀਐ ਐਂਜ ਲੈਕੇ ਜਾਂਦੇ ਨੇ ਘਮੋਨ ਵੱਸ
ਅੱਛਾ-ਅੱਛਾ, ਅੱਛਾ-ਅੱਛਾ।
ਹਾਂਜੀ-ਹਾਂਜੀ ਫੇਰ ਅਸੀ ਓਥੋਂ ਦੀ ਅਪਨੇ ਆਪ ਈ ਨਿਕਲ ਗੇ ਸੀ ਨਾਲੇ ਬਚੇ ਕੈ ਰੇ ਸੀ ਮਾਰਕੀਟ ਥੋੜਾ ਤੁਆਨੂੰ ਪਤੈ ਬੱਚੇ ਬਾਹਰ ਜਾਨਦੇ ਐ ਲੈਨੈ ਓ ਲੈਨੈ ਓਨਾ ਨੇ ਅਪਨੀ ਮਰਜੀ ਦੀ ਚੀਜ ਕੋਈ ਲੈਨੀ ਓਂਦੀ ਏ ਬਾੱਸ ਫੇਰ ਓ ਮਾਰਕੀਟ ਇਚੋ ਘੁੰਮਦੇ-ਘੁੰਮਦੇ ਚੀਜ਼ਾ ਦੇਖਦੇ-ਦੇਖਦੇ ਬਾੱਸ ਫੇਰ ਓਥੋਂ ਦੀ ਅਸੀ ਅ ਪੋਂਚ ਗਏ ਸੀ, ਸ਼ੀਦਾ ਸੈਬ।
ਅ ਹਾਂ ਓਥੇ ਈ ਮਾਰਕੀਟ ਦੇ ਵਿੱਚੋ ਨਿਕਲਦੀਯਾ ਈ ਐਗੈ ਸ਼ੀਦਾਂ
ਹਾਂਜੀ ਓ ਮਾਰਕੀਟ, ਹਾਂ ਮਾਰਕੀਟ ਦੇ ਵਿੱਚੋਂ ਨਿਕਲੋ ਨਾ ਤੇ ਰਸਤੇ ਚ ਈ ਕਾਫੀ ਗੁਰੂਦੁਆਰਾ ਸੈਬ ਆਂਦੇ ਨੇ, ਫੇਰ ਓ ਪਤਾ ਈ ਨੀ ਚੱਲਦਾ ਕਿ ਅਸੀ ਕਿੰਨਾ ਚੱਲ ਕੇ ਆਏ ਆ ਯਾ ਕਿਵੇਂ ਐ ਕੁਛ ਵੀ ਨੀ ਪਤਾ ਚੱਲਦਾ, ਹਾਂ ਅੱਛਾ ਹੋ ਜਾਂਦੈ ਪਤਾ ਈ ਨੀ ਚੱਲਦਾ।
ਹੂੰ, ਗਏ ਸੀ ਓਥੇ ਤੇ ਰੂਮਸ ਵਗੈਰਾ ਵੀ ਲਏ ਫੇਰ ਰੂਮ ਵਗੈਰਾ ਪੈਲੇ ਈ ਬੁੱਕ ਕਰਵਾ ਲੇ ਸੀ ਕਿਵੇਂ। ਰੂਮਸ ਬੁੱਕ ਪੈਲੇ ਈ ਕਰਵਾ ਲੇ ਸੀ ਤੁਸੀ ਓਥੇ ਜਾ ਕੇ ਕੀਤਾ ਫੇਰ, ਬੱਚੇਆਂ ਨਾਲ ਰੂਮਸ ਮੈਂ ਕਯਾ, ਹੈਲੋ ਕਮਰੇ- ਕਮਰੇ ਵਗੈਰਾ ਮੈਂ ਕਯਾ ਤੁਸ ਤੇ ਓਥੇ ਜਾ ਕੇ ਬੁੱਕ ਕਰਵਾਏ ਆ ਇਥੋਂ ਈ ਕਰਵਾ ਕੇ ਗਏ ਸੀ।
ਨਈ ਅਸੀ-ਅਸੀ ਐਥੋ ਈ ਕਰਾ ਕੇ ਗਏ ਸੀ ਔਨਲਾਈਨ ਈ ਕਰਵਾ ਕੇ ਗਏ ਸੀ ਅਸੀ।
ਹੂੰ।
ਹਾਂਜੀ, ਅਸੀ ਹਾਂ ਕਿਯੋਕਿ ਪੋਂਚ ਕੇ ਤੁਆਨੂੰ ਪਤਾ ਅ ਬੱਚੇ ਫੇਰ ਏਕਦਮ ਓ ਕਰਦੇ ਨੇ ਕਿ ਨਈ ਪੈਲੇ ਵੈਸੇ ਵੀ ਕੰਫਰਟ ਲੱਗਦੈ ਕਿ ਪੈਲੇ ਈ ਰੂਮ ਵਗੈਰਾ ਦੀ ਸੈਟਿੰਗ ਹੋਈ ਹੋਏ ਨਾ ਓਥੇ ਜਾ ਕੇ ਮਿਲਨਾ ਬੋਤ ਔਖਾ ਹੋਂਦੈ ਰੂਮ ਨਾ ਰੂਮ ਦੀ ਬੋਤ ਪ੍ਰੋਬਲਮ ਓਂਦੀ ਏ ਓਥੇ ਜਾ ਕੇ, ਫੇਰ ਐਥੋ ਈ ਅਪਨਾ ਫਰੀ ਮਾਇੰਡ ਹੋ ਕੇ ਜਾਂਦੈ ਬੰਦਾ ਕਿ ਹਾਂ ਸਾਡੇ ਕੋਲ ਰੂਮ ਹੈਗੇ ਆ ਅਸੀ ਜਾ ਕੇ ਓਥੇ ਸੈਟਿੰਗ ਕਰਨੀ ਏ ਜੋ ਵੀ ਏ
ਹ
ਤੇ ਓ ਹੋ ਜਂਦੈ, ਠੀਕ ਰੈਂਦੈ ਅਪਨਾ ਪੈਲੇ ਕਾਰਕੇ
ਹਾਂਜੀ-ਹਾਂਜੀ। ਹੋਰ, ਹੋਰ ਸੁਨਾਓ ਹੋਰ ਆੱਜ ਅੱਜ ਕੀ ਬਨੇਆ ਫੇਰ ਤੁਸੀ ਕੀ ਬਨਾਏਆ ਆੱਜ
ਆੱਜ ਅਸੀ ਬਨਾਏ ਸੀ ਅ ਮਾਂ ਛੋਲੇਆਂ ਦੀ ਦਾਲ ਬਨਾਈ ਸੀ ਅਸੀ ਨਾਲ ਚਾਵਲ ਵਗੈਰਾ ਬਨਾਏ ਦੇ ਸੀ, ਬਾੱਸ ਬੱਚੇ ਛੁੱਟੀਆਂ ਨੇ ਨਾ ਤੇ ਓ ਫੇਰ ਤਾਨੂੰ ਪਤੈ, ਸਵੇਰ ਬ੍ਰੇਕਫਾਸਟ ਤੇ ਫੇਰ ਉਸ ਤੋ ਬਾਦ ਐਨਾ ਨੇ ਚਾਵਲ ਈ ਖਾਨੇ ਹੋਂਦੇ ਦੋ ਪੈਰ ਨੂੰ ਫੁਲਕਾ ਤੇ ਖਾਨ ਟੀ ਕੋਈ ਖਾਂਦਾ ਨੀ ਫੇਰ ਦੋਪੈਰ ਨੂੰ ਬਾੱਸ ਐਨਾ ਨੇ ਚਾਵਲ ਹੀ ਖਾਨੇ ਐ ਦਾਲ-ਚਾਵਲ ਖਾਨਗੇ ਤੇ ਅਪਨਾ ਖਾਣੀ ਵੀ ਲੇਟ ਐ। ਤਿੰਨ ਤਿੰਨ, ਚਾਰ ਚਾਰ ਵੱਜ ਜਾਣਗੇ ਚਾਰ ਵਜੇ ਤੋਂ ਪਹਿਲੇ ਕੋਈ ਉਹ ਲੰਚ ਨਹੀਂ ਹੋਏਗਾ।
ਹੁੰ।
ਤੇ ਬਸ ਫੇਰ ਉਹੀ ਹੋ ਜਾਂਦਾ ਵ ਦਾਲ ਚਾਵਲ ਖਾ ਕੇ ਫਿਰ ਸੋ ਗਏ ਥੋੜੀ ਦੇਰ ਰੈਸਟ ਬਸ। ਛੁੱਟੀਆਂ ਹੋਰ ਕਰਨਾ ਕੀ ਏ।
ਹੋਰ, ਹੋਰ ਕੀ ਹੋਰ ਕਿ ਅਸੀਂ, ਅਸੀਂ ਵੀ ਅੱਜ ਬਣਾਏ ਸੀਗੇ। ਤੋਰੀਆਂ ਕਾਲੀ ਤੋਰੀ ਬਣਾਈ ਸੀਗੀ।
ਅੱਛਾ-ਅੱਛਾ।
ਹੁੰ, ਬੱਚੇ ਖਾਂਦੇ ਨੇ ਹਾਂ। ਹਾਂਜੀ, ਖਾ ਲੈਂਦੇ ਨੇ ਅਸੀਂ, ਅਸੀਂ ਇੰਜ ਖੁਵਾਂਦੇ ਹਾਂ ਨਾ ਬੱਚਿਆਂ ਨੂੰ ਉਂਜ ਤੇ ਬੱਚੇ ਖਾਂਦੇ ਨੀ। ਹਰੀ ਸਬਜ਼ੀ ਦੇਖ ਕੇ ਨੱਕ ਮੂੰਹ ਬਣਾਦੇ ਨੇ। ਅਸੀਂ ਇਸ ਤਰ੍ਹਾਂ ਕਰਨੇ ਹੈਗੇ ਆ ਕਾਲੀ ਤੋਰੀ ਨਾਲ ਚਾਵਲ ਬਣਾ ਲੈਣੇ ਹਾਂ। ਬੱਚੇ ਚਾਵਲ ਤੇ ਵੈਸੇ ਖੁਸ਼ ਹੋ ਕੇ ਖਾਂਦੇ ਨੇ। ਚਾਵਲਾਂ ਨਾਲ ਲੱਗ ਜਾਂਦੀ, ਹੋਰ ਬੱਚੇ ਬੜੀ ਖੁਸ਼ ਹੋ ਕੇ ਖਾਂਦੇ ਨੇ।
ਸਾਡੇ ਬਚੇ ਨੂੰ ਤਾਂ ਤੋਰੀ ਦੇ ਅਗਰ ਉਲਟਾ ਨਾਮ ਲੈ ਲਓ ਨਾ ਕਿ ਨਹੀਂ ਅਸੀਂ ਤੋਰੀ ਨੀ ਬਣਾਈ ਅੱਜ ਆਲੂ ਬਣਾਈ ਆ ਕਿਸੀ ਹੋਰ ਸਬਜ਼ੀ ਦਾ ਲਲੋ ਨਾਮ ਤੇ ਉਹ ਕਹਿੰਦੇ ਸਾਨੂੰ ਬੇਵਕੂਫ ਨਾ ਬਣਾਓ।
ਨਹੀਂ ਅਸੀਂ ਕਹਿ ਦਿੰਨੇ ਆ। ਅਸੀਂ ਜਾਨੇ ਆਂ ਤੇ ਅਸੀਂ ਕਹਿਨੇ ਆਂ, ਹਾਂ ਅਸੀ ਕਾਲੀ ਤੋਰੀ ਲੇਕਿਨ ਨਾਲ ਚਵਲ ਬਣਾਏ ਨੇ ਫੇਰ ਖੁਸ਼ ਹੋ ਜਾਂਦੇ ਨੇ ਹਾਂ ਮਮਾ ਚਾਵਲ ਖਾਣ ਨੂੰ ਮਿਲਣਗੇ, ਚਾਵਲ ਖੁਸ਼ ਹੋ ਕੇ ਖਾਂਦੇ ਰੋਟੀ ਰੋਟੀ ਵੀ ਕੱਟ ਲੱਗਦੀ ਏ।
ਅੱਛਾ-ਅੱਛਾ ਨਹੀਂ ਸਾਡੇ ਤੇ ਤੋਰੀਆਂ ਤੋਰੀਆਂ ਤੇ ਮਤਲਬ ਕੋਈ ਖਾ ਕੇ ਰਾਜ਼ੀ ਨਹੀਂ ਹੈ ਸਾਡੇ ਤੇ ਬਿਲਕੁਲ ਵੀ।
ਹੂੰ, ਬੱਚੇ ਅੱਜ ਕੱਲ ਦੇਖੇ, ਬੱਚੇ ਅੱਜ ਕੱਲ ਨਕ ਘੀਆ ਖਾਂਦੇ ਨਾ ਤੋਰੀ ਖਾਂਦੇ ਹਰੀ ਸਬਜ਼ੀਆਂ ਅਵੋਇਡ ਪਤਾ ਨੀ ਕਿਉਂ ਜੋ ਚੀਜ਼ 'ਚ ਪੋਸ਼ਟਿਕ ਹੈਗੇ ਨੇ, ਨਿਊਟ੍ਰੀਸ਼ਨ ਹੈਗੇ ਨੇ ਉਹ ਖਾਂਦੇ ਹੀ ਨੀ ਹੈਗੇ। ਬੱਚੇ ਨਕ ਮੂੰਹ ਬਣਾਦੇ ਨੇ।
ਬਿਲਕੁਲ, ਬਿਲਕੁਲ ਇਨ੍ਹਾਂ ਨੂੰ ਤੇ ਡੇਲੀ ਜਾਂ ਰਾਜਮਾ ਚਾਵਲ ਦੇ ਦੋ ਜਾਂ ਛੋਲੇ ਚਾਵਲ ਦੇ ਦੋ।
ਹੋਰ ਬੱਚੇ ਮੇਰੇ ਵੀ ਘੀਆ ਨੀ ਖਾਂਦੇ, ਅਗਰ ਮੈਂ ਘੀਆ ਲੈਵਾਂ ਕਿਥੇ ਖਾਂਦੇ ਨੇ ਫਿਰ ਮੈਂ ਘੀਏ ਦਾ ਸਾਂਬਰ ਬਣਾ ਕੇ ਦਿੰਦੀ ਆ। ਕੋਫਤੇ ਬਣਾ ਲਓ ਅੱਜ ਰੈਇਤਾ ਵੀ ਨਾਲ ਪਾਇਆ ਸੀਗਾ ਘਰੇ। ਫੇਰ ਮੈਂ ਕਿਹਾ ਚੱਲ ਦੋ ਸਬਜ਼ੀਆਂ ਹੋ ਜਾਣਗੀਆਂ। ਜਿਹਨੂੰ ਅੱਛਾ ਲੱਗੇਗਾ, ਕਿਉਕਿ ਥੱਲੇ ਬਜ਼ੁਰਗ ਹੈਗੇ ਨੇ ਉਹ ਕਿਸ, ਉਹ ਕਾਲੀ ਤੋਰੀ ਖਾਂਦੇ ਨੇ। ਤੇ ਇਸ ਕਰਕੇ ਮੈਂ ਕਿਹਾ ਚਲੋ ਨਾਲ ਇੱਕ ਹੋਰ ਬਣ ਜਾਏਗੀ ਜਿੰਨੇ ਖਾਣਾ ਹੋਏਗਾ, ਖਾ ਲੈਣਗੇ ਬੱਚੇ ਨਾ
ਠੀਕ, ਠੀਕ ਐ, ਠੀਕ ਐ, ਠੀਕ ਐ ਅੱਛੀ ਗੱਲ ਹੈ ਕਿਉਂਕ ਕਿ ਸਾਡੇ ਤੇ ਬਿਲਕੁਲ ਵੀ ਨੀ ਇਹਨਾਂ ਨੂੰ ਤਾਂ ਡੇਲੀ ਜਾਂ ਰਾਜਮਾਂ ਚਾਵਲ ਬਣਾ ਦੋ ਜਾਂ ਛੋਲੇ ਚਾਵਲ ਬਣਾ ਦੋ। ਯਾ ਉਹ ਕੀ ਕਹਿੰਦੇ ਨੇ ਸਾਂਬਰ ਚਾਵਲ ਬਣਾ ਦੋ ਬਸ ਇਹ ਚੀਜ਼ਾਂ ਖਾਣੀਆਂ ਜੋ ਮਤਲਬ ਕਿ ਇੰਨੀ ਅੱਛੀ ਨੀ ਹੈਗੀਆਂ ਜੋ ਇਹ ਐ ਐ ਹੈਲਥੀ ਚੀਜ਼ਾਂ ਹੁੰਦੀਆਂ ਨੇ ਗ੍ਰਰੀਨ ਵੈਜੀਟੇਬਲ ਵਗੈਰਾ ਉਹ ਤੇ ਬਸ ਇਹਨਾਂ ਨੇ ਇੰਨਾ ਨ ਨੱਕ ਮੂੰਹ ਚੜਾਨੇ ਹੁੰਦੇ ਆ।
ਹੋਰ ਕੀ ਬੱਚਿਆਂ ਨੂੰ ਜਿੰਨਾ ਮਰਜੀ ਫਾਸਟ ਫੂਡ ਖਿਲਾ ਲੋੋ। ਅਸੀਂ ਫਾਸਟ ਫੂਡ ਬੱਚਿਆਂ ਨੂੰ ਕੈਨੇ ਕੀ ਤੁਸੀਂ ਹਫ਼ਤੇ ਚ ਇੱਕ ਵਾਰੀ ਖਾਓ ਜ਼ਿਆਦਾ ਨਈ। ਖਾ ਲੋ ਕੋਈ ਗੱਲ ਨਈ, ਹਫ਼ਤੇ ਦੋ ਹਫ਼ਤੇ ਚ ਇਕ ਵਾਰੀ ਖਾਓ। ਐਵੇਂ ਅੰਦਰ ਖ਼ਰਾਬ ਨੁਕਸਾਨ ਹੀ ਕਰਨਾ ਹੋਰ ਕੁਛ ਨੀ।
ਅਸੀਂ ਵੀ ਬਹੁਤ ਰੇਅਰ, ਬਹੁਤ ਅਸੀਂ ਤਾਂ ਵੈਸੇ ਹੀ ਪੰਦਰਾਂ ਤਿੰਨ ਮਹੀਨੇ ਚ ਇੱਕ ਵਾਰ ਜ਼ਿਆਦਾ ਨਈ। ਪੰਦਰਾਂ ਦਿਨ ਮਹੀਨਿਆਂ ਚ ਇੱਕ ਵਾਰ ਓਰ ਮੋਸਟਲੀ ਅਸੀਂ ਘਰ ਈ ਬਣਾ ਲਈ ਦਾ ਮਾਰਕੀਟ ਤੋਂ ਨੀ
ਮਾਸੀ ਆਪ ਚੌਮਿਨ ਵਗੈਰਾ ਸਭ ਘਰ ਬਣਾ ਕੇ ਦੇਨੀ ਹਾਂ ਮੈਂ ਬੱਚਿਆਂ ਨੂੰ ਮੈਂ ਕਹਨੀ ਨਈ ਨਈ ਮਾਰਕੀਟ ਦਾ ਮੈਂ ਕਿਆ ਪਤਾ ਨੀ ਕੀ ਅਰਾਰੋਟ ਵਗੈਰਾ ਪਾਂਦੇ ਨੇ ਵਿੱਚ ਮੈਂ ਕਿਆ ਓਹ ਪੇਟ ਖ਼ਰਾਬ ਕਰਦੇ ਨੇ ਸਫ਼ਾਈ ਹੁੰਦੀ ਨੀ ਐ। ਹਾਂ ਇਸ ਅਸੀਂ ਘਰ ਈ ਬਣਾ ਕੇ ਦੇਨੇ ਆਂ ਬੱਚਿਆਂ ਨੂੰ। ਖਾ ਲੈਂਦੇ ਨੇ ਐਸੀ ਕੋਈ ਗੱਲ ਨਈ, ਜਿੰਨਾ ਘੱਟ ਕੀਤਾ ਹੈ ਨਾ ਬੱਚਿਆਂ ਨੂੰ ਊਸ ਹਿਸਾਬ ਨਾਲ ਹੈਬਿਟ ਹੋ ਜਾਂਦੀ। ਬੱਚੇ ਵੀ ਫਿਰ ਘੱਟ ਬਣਾ
ਬਿਲਕੁਲ-ਬਿਲਕੁਲ, ਬਿਲਕੁਲ-ਬਿਲਕੁਲ, ਓਹ ਤਾਂ ਹੈ ਈ ਐ। ਜਿਵੇਂ ਬੱਚਿਆਂ ਨੂੰ ਓਸ ਕਰੀਏ ਤੇ ਓਹ ਬਣ ਜਾਂਦਾ ਫੇਰ ਡੇਲੀ ਖਾਣ ਵਾਲਾ ਯਾ ਅਸੀਂ ਬਣਾਵਾਂਗੇ ਤੇ ਡੇਲੀ ਖਾਣਗੇ ਅਸੀਂ ਅਵਾਯਡ ਕਰਵਾਵਾਂਗੇ ਤੇ ਅਵਾਯਡ ਕਰਣਗੇ।
ਹਾਂ ਉਹ ਤੇ ਹੈ ਈ ਏ, ਜਿਵੇਂ ਦਾ ਮਾਹੌਲ ਬਣਾਵਾਂਗੇ ਬੱਚੇ ਉਸੀ ਸੀ ਓਹੀ ਸਿੱਖਣਗੇ ਨਾ
ਬਿਲਕੁਲ ਬ ਹੈ ਹੀ ਹੈ ਹ ਮ ਫੇਰ ਹੋਰ ਕਿਧਰੇ ਨੀ ਗਏ ਤੁਸੀਂ ਵਕੇਸ਼ਨਸ ਪੇਕੇ ਵਗੈਰਾ ਕਿਧਰੇ ਗਏ ਨਈ?
ਹਾਂ ਮੈਂ ਗਈ ਸੀ ਮਾਯਕੇ ਗਈ ਹਾਂ ਪੇਕੇ ਵਗੈਰਾ ਮੈਂ ਗਈ ਸੀ ਬੱਚਿਆਂ ਨ ਲੈ ਕੇ ਪੈਲੇ ਅਸੀਂ ਓਥੇ ਹੀ ਗਏ ਸੀਗੇ ਮੈਂ ਆਪਣੀ ਮੈਂ ਨਾਨੀ ਦੇ ਘਰ ਲੈ ਗਈ ਸੀ ਬੱਚਿਆਂ ਨੂੰ ਫੇਰ ਉਸ ਤੋਂ ਬਾਅਦ ਆਏ ਹਾਂ ਤੇ ਮੰਮਾ ਹੁਣ ਹੋਰ ਕਿੱਧਰੇ ਵੀ ਜਾਣਾ ਹੈਗੈ, ਅਸੀ।
ਅੱਛਾ
ਉਧਰੋਂ ਹੋ ਆਏ ਹਾਂ ਤੇ ਓਥੇ ਇੰਜੋਏ ਕਰ ਆਏ ਹਾਂ ਹੁਣ ਕਿਧਰ ਵੀ ਜਾਓ ਫੇਰ ਅਸੀਂ ਗਏ ਸੀਗੇ ਦਰਬਾਰ ਸੈਬ ਗਏ ਸੀਗੇ ਅਸੀਂ ਵੀ ਓਥੇ ਮੱਥਾ ਟਿਕਾ ਲਿਆਏ ਸੀ। ਤਿੰਨ ਦੋ ਤਿੰਨ ਦਿਨ ਓਥੇ ਲਾ ਆਏ ਸੀਗੇ
ਚਲੋ ਵਦੀਆ ਬੱਚਿਆਂ ਦੀ ਓਹ ਬੱਚਿਆਂ ਨੂੰ ਹੁੰਦਾ ਕਿ ਚਲੋ ਵੈਕੇਸ਼ਨਸ ਚ ਸਭ ਜਾਂਦੇ ਨੇ। ਥੋੜੀ ਆਊਟਿੰਗ ਹੋ ਜਾਂਦੀ ਐ
ਹਾਂਜੀ-ਹਾਂਜੀ, ਹੋਰ ਘਰ ਸਭ ਠੀਕ-ਠਾਕ?
ਚਲੋ, ਮੈਂ ਤੁਹਾਨੂੰ ਥੋੜੀ ਦੇਰ ਤੱਕ ਕਰਦੀ ਆਂ। ਮੈਨੂੰ ਤਾਂ ਹਾਂ ਮੈਨੂੰ ਥੋੜਾ ਕੰਮ ਸੀ ਮੈਂ ਫ੍ਰੀ ਹੋ ਕੇ ਕਰਦੀ ਹਾਂ। ਓਕੇ ਜੀ ਸ ਸ਼੍ਰੀ ਕਾਲ ਜੀ ਸ ਸ਼੍ਰੀ ਕਾਲ।
ਸ ਸ੍ਰੀ ਕਾਲ।